ਜੀ ਹੋਰ ਕੀ ਹਾਲ-ਚਾਲ ਹੈ ਜੀ?
ਵਧੀਆ ਤੁਸੀਂ ਸੁਣਾਓ, ਅੱਜ ਕਿਵੇਂ ਯਾਦ ਕਰ ਲਿਆ
ਬਸ, ਵੀਰ ਜੀ। ਕਾਫ਼ੀ ਦਿਨ ਤੋਂ ਮੈਂ ਸੋਚ ਰਹੀ ਸੀ ਵੀਰ ਜੀ ਨੂੰ ਫੋਨ ਕਰਨਾ ਮੈਂ ਤੁਹਾਨੂੰ ਪੁੱਛਣਾ ਹੀ ਸੀਗਾ, ਤੁਸੀਂ? ਡਰਾਈ ਫਰੂਟ ਦਾ ਕਹਿੰਦੇ ਸੀ ਨਾ ਔਨਲਾਈਨ ਸਟਾਰਟ ਕੀਤਾ ਸੀਗਾ ਤੁਸੀਂ
ਹਾਂਜੀ, ਹਾਂਜੀ। ਉਹ ਤੇ ਕਾਫੀ ਟਾਈਮ ਹੋ ਗਿਆ, ਭੈਣ ਜੀ ਅਸੀਂ ਨਾ ਬੰਦ ਕਰ ਕੰਮ। ਹਾਂਜੀ, ਹੁਣ ਆਪਾਂ ਨਾ ਕੱਪੜਿਆਂ ਦੀ ਦੁਕਾਨ
ਠੀਕ ਹੈ, ਠੀਕ ਹੈ ਵੀਰ।
ਹਾਂ, ਰੇਡੀਮੇਟ ਹਾਂ, ਰੇਡੀਮੇਟ। ਅੱਜ ਕੱਲ ਲੋਗੇ ਗ ਆਪਣਾ ਕੋਟ ਸੈਟ ਹੋ ਗਏ ਏ-ਲਾਈਨ ਕੁੁਰਤੀਜ਼, ਹੋ ਗਈ ਅਨਾਰ ਕਲੀ ਸੂਟ ਹੋ ਗਿਆ ਨਾ, ਆਪਣਾ ਉਹੀ ਕੰਮ ਆ ਅੱਜ ਕੱਲ ਸਾਰਾ
ਚਲੇ ਦੇ ਆ, ਕੋਟ ਸੈਟ ਵੈਗੈਰਾ ਉਹ ਵੀ ਹੈਗੀ ਤੁਹਾਡੀ ਡਾਇਨਿੰਗ ਵਿੱਚ ਹੈਗੀ ਵਰਾਇਟੀ
ਹਾਂਜੀ, ਹਾਂਜੀ ਹਾਂ, ਬਹੁਤ ਵਰਾਇਟੀ ਸਾਡੇ ਕੋਲ ਡਾਇਨਿੰਗ ਚ ਮਤਲਬ ਟੂ ਪੀਸ ਵੀ ਏ, ਥ੍ਰੀ ਪੀਸ ਵੀਏ। ਕੋਟ ਸੈਟ ਲੁੱਕ ਚ ਏ। ਉਹ ਪੀਸ ਵੀ ਆਪਣੇ ਕੋਲ ਆਪਣੇ ਕੋਲ ਸ਼ੋਰਟਸ ਵੀ ਨੇ ਡੈਨੀਮ ਦੇ ਬਹੁਤ ਵਾਰਿਇਟੀ
ਅੱਛਾ, ਅੱਛਾ। ਸਭ ਕੁਛ ਹੈਗਾ ਚਲੋ, ਸਕਰਟਸ ਵਗੈਰਾ ਵੇੇ ਤੁਹਾਨੂੰ ਮਿਲ ਜਾਏਗੀ ਤੁਹਾਡੇ ਕੋਲੋਂ। ਲੋਂਂਗ ਵਿਚ ਹੈ ਨੀ ਪਾਜੀ ਤਾਂ ਵੇਅਰ ਕਰਦੀ ਨੀ। ਲੌਂਗ ਵਿੱਚ ਮਿਲ ਜਾਏਗੀ ਤੇ ਮੈ ਨਾ, ਫੇਰ ਤੁਸੀਂ ਏਦਾਂ ਕਰਨਾ ਨਾ ਮੈਨੂੰ ਥੋੜਾ ਬਹੁਤ ਕਲੈਕਸ਼ਨ
ਹਾਂ, ਕੋਈ ਗੱਲ ਨੀ ਅਸੀਂ ਤੁਹਾਨੂੰ ਫੋਟੋ ਭੇਜ ਦਾਗੇ। ਬਾਕੀ, ਇੱਕ ਵਾਰ ਤੁਸੀਂ ਨਾ ਦੁਕਾਨ ਵੀ ਆ ਜਾਣਾ
ਚਲੋ ਠੀਕ ਹੈ। ਮੈਨੂੰ ਫਿਰ ਤੁਸੀਂ, ਮੈਂ ਏਦਾਂ ਹੀ ਕਰਾਂਗੀ। ਅਸੀਂ ਦੁਕਾਨ ਤੇ ਆਉਂਦੀ ਹਾਂ, ਥੋੜੇ ਬਸ ਥੋੜਾ ਟਾਈਮ ਨੀ ਮਿਲਦਾ ਪਿਆ-ਘਰ, ਬੱਚ
ਹਾਂ, ਪਰ। ਸਮਰ ਵੈਕੇਸ਼ਨ ਪਈਆਂ ਦੀ ਨਾ, ਤੁਸੀਂ ਰਹਿਣ ਵੀ ਨੀ ਗਏ ਪ
ਜਾਂਦਾ ਹੁਣ
ਆਪ ਕੀ ਮੈਂ ਕਿਹਾ ਤੁਸੀ ਰੈਨ ਵੀ ਨਹੀਂ
ਹਾਂਜੀ ਹਾਂਜੀ ਹਾਂਜੀ ਹਾਂਜੀ ਬ ਤਹਨੂੰ ਬੱਚਿਆਂ ਦੀ ਕਲਾਸਿਸ ਉਹ ਭਾਜੀ ਉਹ ਇਸ ਕਰਕੇ ਨ ਨਾ ਬੱਚਿਆਂ ਦੀ ਨਹੀਂ ਨਹੀਂ ਹਜੇ ਤੱਕ ਬਣੀ ਸੀ ਲ ਬੱਚਿਆਂ ਦੀ ਕਲਾਸਿਸ ਲਗਵਾਈਆਂਆਂ ਹੁਣ ਉਹੂੰ ਪਤਾ ਫਿਰ ਵੀ ਥੋੜੇ ਦਿ ਹੁਣ ਨ ਹੁਣ ਸਟਾਰਟ ਕੀਤਾ
ਕਿਸ ਚੀਜ਼ ਦੇ
ਤੇ ਫਿਰਉਣ ਵਾਲਾ ਬੱਚੇ ਸਮਿੰਗ ਦੀ ਕਲਾਸਿਸ ਲਗਵਾਈਆਂ ਵੀ ਸਵਿਮਿੰਗ ਵੀ ਲਵਾਈਏ ਛੋਟ
ਅੱਛਾ ਅੱਛਾ
ਕੁੜੀ ਦੀ ਕਲਾਸਿਸ ਲਗਵਾਈਆਂ ਹਾਂਜੀ ਵੈਸੇ ਤਾਂ ਘਰ ਹੀ ਕਰ ਰਹੇ ਔਨਲਾਈਨ ਹੀ ਲਵਾ ਰਹੇ ਨਾ ਮਤਲਬ ਜਾ ਨੀ ਕਿਉਂਕਿ ਇਨੀ ਤੁਹਾਨੂੰ ਪਤਾ ਇੰਨੀ ਗਰਮੀ ਪੈ ਰਹੀ ਹੈ ਗਰਮੀ ਚ ਕਿੱਥੇ ਕਿੱਥੇ ਭੇਜਿਆ ਤਾਂ ਜ਼ਦਾ ਨੀ ਬੱਚਿਆਂ ਨੂੰ ਫਿਰ ਔਨਲਾਈਨ ਹੀ ਕਲਾਸਿਸ ਹੈਦੇ ਹੈਗੇ ਭਾਜੀ ਤੇ
ਔਨਲਾਈਨ ਔਨਲਾਈਨ ਸਵਿਮਿੰਗ ਕਿਵੇ ਹੁੰਦੀ ਭੈਣ ਜੀ ਮੈਂ ਸਮਝਿਆ ਨੀ ਮਾੜਾ ਜੇਹਾ ਹੈਲੋ ਹੈਲੋ ਹਾਂਜੀ ਮੈਂ ਕਹਿ ਰਿਹਾ ਸੀ ਸਵਿਮਿੰਗ ਵਗੈਰਾ ਤੁਸੀ ਫੇਰ ਆਪਣਾ
ਦੇੇ ਤਦੀਲੇਖਾਈਦਾ
ਹਾਂਜੀ ਹਾਂਜੀ ਹੋਰ ਰੋਟੀ ਖਾ ਲਈ ਰੋਟੀ ਖਾ ਲਈ ਭੈਣ ਜੀ? ਅੱਜ ਅਸੀਂ ਚਾਹ ਬਣਾਈ। ਬੜੀ ਸਵਾਦ ਬਣੀ ਜੇ ਮ ਮਤਲਬ ਨਾ
ਘਰ ਤੋਂ ਮਾੜਾ ਜਿਹਾ।
ਦੋ ਪਿਆਜ ਬਣਾਈਏ ਆਪਣਾ ਚਾਪ ਦੋ ਪਿਆਜਾਂ ਲੰਬੇ-ਲੰਬੇ ਪਿਆਜ ਕੱਟ ਕੇ ਨਾ ਆਪਣਾ ਅਹ ਸ਼ਿਮਲਾ ਮਿਰਚ ਤੇ ਪਿਆਜ ਜਿਵੇਂ ਅਹ ਲੰਬੇ-ਲੰਬੇ ਵੀ ਪਾਏ ਸੀ ਵਿੱਚ ਕੁਛ ਹਾਫ ਫਰਾਈ ਕਰਕੇ ਵਿੱਚ ਪਿਆਜ ਜਿਵੇਂ ਪੂਰਾ ਪਿਆਜ ਹੁੰਦਾ ਨਾ ਜਿਵੇਂ ਵਿੱਚ ਚ ਕੱਢ ਸਿੱਖਾਂ ਵਿੱਚ ਪਾ ਕੇ ਨਹੀਂ ਹੁੰਦਾ ਪਹਿਲੇ ਉਹਨੂੰ ਮਾੜਾ ਜਿਹਾ ਭੁੰਨ ਲਿਆ ਸੀ ਫੇਰ ਉਹਨੂੰ ਆਪਣਾ ਗਰੇਵੀ ਟਾਈਪ ਵਿੱਚ ਹਾਂ ਉਹਨੂੰ ਨਾ ਚਾਪ ਦੋ ਪਿਆਜਾ ਬੋਲਦੇ ਜੀ ਉਹਨੂੰ।
ਕਿਦਾਂ ਤੁਸੀਂ ਵਗੈਰਾ ਹੈਗਾ ਆ। ਉਹ ਕਰਦੇ ਹੋ ਗਏ ਤੁਸੀਂ ਸਿੱਖਾਂ ਵਿੱਚ
ਆਪਾਂ ਗੈਸ ਤੇ ਈ ਕਰ ਲੈਂਦੇ ਹਾਂਜੀ ਇੰਨਾ ਨਹੀਂ ਕਰਨਾ। ਥੋੜਾ-ਥੋੜਾ ਕਰਨਾ ਐ। ਹਾਂ ਥੋੜਾ ਥੋੜਾ ਕਰਨਾ ਮਤਲਬ ਮੰਨ ਲਓ ਤੁਸੀਂ ਮਾੜਾ ਮਾੜਾ ਸੇਕ ਲਾ ਕੇ ਨਾ।
ਅੱਛਾ ਠੀਕ ਐ ਫਿਰ ਨੇ ਗ੍ਰੇਵੀ ਚ ਫਿਰ ਕੀ ਪਾਉਂਦੇ ਓ? ਕੋਈ ਸਪੈਸ਼ਲ ਚੀਜ਼। ਗ੍ਰੇਵੀ ਚ ਜਿੱਦਾਂ ਟੇਸਟ
ਨਹੀਂ ਆਪਾਂ ਨਾ ਇੱਕ ਨਾ ਪਤਾ ਕੀ ਗੱਲ ਅਸੀਂ ਨਾ ਮਸਾਲਾ ਬਣਾਉਂਦੇ ਆ ਭੈਣ ਜੀ ਘਰ। ਤਿੰਨ ਚਾਰ ਮਸਾਲੇ ਲਿਆ ਕੇ ਨਾ ਉਹਨਾ ਨੂੰ ਪੀ ਕੇ ਵਿੱਚ ਮੋਟੀ ਇਲਾਚੀ ਪਾ ਕੇ ਨਾ ਆਪਣਾ ਕੁੱਟ ਕੇ ਤੇ ਅਸੀਂ ਇੱਕ ਮਸਾਲਾ ਤਿਆਰ ਕਰਨੇ ਆ ਉਹ ਮਸਾਲਾ ਅਸੀਂ ਸਾਰੀ ਚ ਪਾਉਂਦੇ ਉਹਦੇ ਨਾਲ ਨਾ ਰੰਗਤ ਵੀ ਆ ਜਾਂਦੀ ਐ। ਸਵਾਦ ਵੀ ਬੜਾ ਵਧੀਆ ਆਉਂਦਾ ਜੀ। ਨਾਲੇ
ਅੱਛਾ ਠੀਕ ਐ ਠੀਕ ਐ। ਹਾਂਜੀ-ਹਾਂਜੀ ਜ਼ਰੂਰ ਜ਼ਰੂਰ ਜ਼ਰੂਰ।
ਹੋਰ? ਨਾ।
ਬਣਾਏ ਮੈਂ ਤੁਹਾਨੂੰ ਸੀ ਅਸੀਂ ਫਰਾਏ ਨੀ ਕੀਤੇ ਸੀਗੇ। ਤੇ ਗਰੇਵੀ ਵੀ ਬਣਾਈ ਸੀਗੀ। ਮਤਲਬ ਬਹੁਤ ਅੱਛੀ ਬਣੀ। ਦੇਸੀ ਬੱਚੇ ਚੇਰੇ ਫੋਲ ਤੂੰ ਪਤਾ ਤਾਂ ਪਨੀਰ ਲੱਗ ਰਿਹਾ। ਤੇ ਫੇਰ ਮੈਂ ਕਿਹਾ ਹ ਤੁਸੀਂ ਨਹੀਂ ਇਹ ਸਮਝ ਕੇ ਮਤਲਬ ਉਹ ਇੰਨੀ ਅੱਛੀ ਰੈਸਪੀ ਸੀ ਨਾ ਮੈਂ ਤੁਹਾਨੂੰ ਸ਼ੇਅਰ ਕਰਾਂਗੀ। ਤੁਸੀਂ ਵੀ ਟਰਾਈ ਕਰਕੇ ਦੇਖਣਾ।
ਨਹੀਂ ਟਾਈਮ ਨੀ ਹੁੰਦਾ ਦੇਖੋ ਮੇਰੇ ਕੋਲ, ਆਪਣਾ ਨ ਤੁਸੀਂ ਨਾ ਹੀ ਭੇਜਣਾ ਪਤਾ ਤੁਸੀਂ ਭੇਜੋਗੇ ਨਾ, ਤੇ ਆਪਣਾ ਫਿਰ ਬ ਬੱਚੇ ਫਿਰ ਖਾਣਗੇ ਬਈ ਬਣਾਓ -ਬਣਾਓ ਮੇਰੇ ਕੋਲ ਟਾਈਮ ਨੀ ਹੁੰਦਾ। ਤੁਹਾਨੂੰ ਪਤਾ
ਸਦਾ ਚੇ ਕੋ
ਹਵੇਕ ਹਾਂਜੀ।
ਹੋਰ ਮੈਂ, ਤੁਸੀਂ ਫੂਟਸ ਅਂ ਕਹਿੰਦੇ ਅਨਲਾਈਨ ਫਿਰ ਜਿੱਦਾਂ ਹੁਣ, ਮੈਂ ਅਗਰ ਮੰਗਵਾਣਾ ਹੋਏ। ਜਾਂ ਕਿਸੇ ਹੋਰ ਨੂੰ ਮੇਰੇ ਕਿਸੇ ਨੂੰ ਚਾਹੀਦਾ ਹੋਏ ਜਿੱਦਾਂ, ਬਦ ਭੇਜਣੇ ਹੋਣ ਵੀ ਕਰ ਕਿ ਚ ਪਾ ਪਰ ਵਰਲ-ਡਵਾਾਈਡ, ਤੁਸੀਂ ਕਰਦੇ ਹੋ ਨਸ਼
ਲੋਕਲ ਲੋਕਲ ਹੀ ਕੰਮ ਹੈ ਆਪਣਾ ਲੋਕਲ ਜਿਆਦਾ ਆਪਾਂ ਖਿਲਾਰਾ ਨੀ ਪਏਦਾ।
ਤੁਹਾਡਾ ਕੰਮ ਸੋਪ ਤੇ ਹੀ ਫਿਰ ਅੱਛਾ। ਅੱਛਾ ਠੀਕ ਹੈ। ਮੇ ਫਰਡ ਸੀਗੇ ਫੋਨ ਕਾਫੀ ਤੇ ਤੁਹਾਨੂੰ ਪਤਾ ਫੇਰ ਅੱਜ ਕੱਲ ਹਰ ਇੱਕ ਨੂੰ ਚਾਹੀਦਾ ਹੁੰ ਤੇ ਮੈਂ ਕਿਹਾ -ਚਲੋ ਔਨਲਾਈਨ ਹੈਗਾ ਤੇ ਬੰਦਾ ਵਾਡੀਓ ਕ ਦਿਖਾ।
ਹਾਂਜੀ। ਨਹੀਂ -ਨਹੀਂ ਦੇਖੋ ਆਪਣਾ ਨਾ, ਬਾਹਰ ਦਾ ਤਾਂ ਕੰਮ ਨਹੀ ਹੈ ਲੋਕਲ ਹੀ ਆਪਣਾ ਕਿਉਂਕਿ ਤੁਹਾਨੂੰ ਪਤਾ ਹੁਣੇ ਹੀ ਦੋ ਮਹੀਨੇ ਦੁਕਾਨ ਖੋਲੀ ਤੇ ਅਜੇ ਆਪਣਾ ਇਨਾ ਨੀ ਕੀਤਾ, ਤੇ ਆਪਣਾ ਕਸਟਮਰ ਤੇ ਬ ਕਾਪੀ, ਮਟਾਉਣ ਵਾਲਾ ਹਜੇ ਆਪਾਂ ਕੀਤਾ ਨੀ ਸ਼ੁਰੂ ਜਦੋਂ ਕਰਾਂਗੇ ਤੁਹਾਨੂੰ ਦੱਸ ਦਾਂ ਕੋਈ ਗੱਲ ਨੀ। ਅਸੀਂ ਓਨਲਾਈਨ ਕੰਮ ਸ਼ੁਰੂ ਕਰਾਂਗੇ ਨਾ। ਅਸੀਂ ਤੁਹਾਨੂੰ ਦੱਸ
ਹਨੇ ਓਨਲਾਈਨ ਰਹੋ ਬਸਿਆ ਅੱਜ ਓਨਲਾਈਨ ਰਹਿਣ ਡ ਬ ਹਾਂਜੀ, ਠੀਕ ਹੈ, ਠੀਕ ਹੈ। ਠੀਕ ਮੈਂ ਕਰਾਂ ਬਸ ਠੀਕ ਹੈ ਸਭ ਵਧੀਆ
ਬਸ ਵਧੀਆ ਮੈਂ ਤੁਹਾਨੂੰ ਚੇ ਉਹ ਕਹਿ ਸੀ ਆਪਣਾ ਅਗਲੇ ਮਹੀਨੇ ਸਲਾਹ ਬਣਾ ਰਹੇ ਅਸੀਂ ਪਟਨਾ ਸਾਹਿਬ ਜਾਣ ਦੀ ਜਾਂ ਫਿਰ ਪਟਨਾ ਸ਼ਹਿਰ ਜਾਂ ਫਿਰ ਇਹ ਅਨੰਦਪੁਰ ਸਾਹਿਬ ਤੇ ਆਪਣਾ ਮੈਂ ਕਹਿਣਾ ਸੀ ਚਲੋ ਤੁਹਾਨੂੰ ਪੁੱਛੀ ਤੁਹਾਡੀ ਫੈਮਿਲੀ ਵਗੈਰਾ ਨਾਲ ਚਲੋ ਤੁਸੀਂ ਸਾਡੇ ਸਠ ਹੋਜੇਗਾ ਆਪਣਾ ਆਪਣਿਆਂ ਨਾਲ ਦੇਖੋ ਆਨੰਦ ਹੀ ਬੜਾ ਆਉਂਦਾ
ਨਹੀਂ ਆ ਗੱਲ ਤੁਹਾਡੀ ਠੀਕ ਹੈ ਭਾਜੀ ਤੁਸੀਂ ਕਿਹਾ ਹੈ ਤੇ ਮੈਂ ਕੋਈ ਨੀ ਮੈਂ ਇਹਨਾਂ ਨਾਲ ਗੱਲ ਕਰਕੇ ਨਾ ਸਲਾਹ ਕਰਾਂਗੇ ਫੇਿਰ ਅਸੀਂ ਜਾਂਦੇ ਹਾਂ ਦਰ ਮੇਲੇ ਹੋ ਜਾਣਗੇ ਹੋਰ ਕੀ ਇਕੱਠੇ ਥੋੜਾ ਆਨੰਦ ਆ ਜਾਂਦਾ ਹੋਰ ਕੀ ਹਾਂ ਫੈਮਲੀ ਫੈਮ ਵਧਆ
ਅਗਲੇ ਮਹੀਨੇ ਤਾਂ ਆਪਣਾ ਪਟਨਾ ਸਾਹਿਬ ਜਾ ਕਰਨ ਉਸ ਦਾ ਪਲੈਨ ਹੈ ਲੇਕਿਨ ਆਪਣਾ ਸਾਡਾ ਦੀਵਾਲੀ ਤੋਂ ਦੋ- ਦਿਨ ਪਹਿਲੇ ਤਿੰਨ- ਦਿਨ ਪਹਿਲੇ ਦਾ ਸਾਡਾ ਹਜ਼ੂੂਰ ਸਰ ਦਾ ਪਲੈਨ
ਅੱਛਾ, ਅੱਛਾ ਭਾਜੀ ਮੈਂ ਵੀ ਕਦੇ ਗਈ ਨੀ ਹਜ਼ੂਰ ਸਾਹਿਬ ਬੜਾ ਮਨ ਹੈਗਾ ਵ ਜਾਣ ਤੇ ਬਸ, ਬਹੁਤ, ਬਹੁਤ ਮਨ ਕਰਦਾ ਪ ਜਾਣ ਤੇ ਬਸ ਉਹਨਾਂ ਟਾਈਮਿੰਗ ਦਾ ਥੋੜਾ ਪੈ ਜਾਂਦਾ ਕਿ ਉਦੋਂ ਤੁਹਾਡੇ ਭਾਜੀ ਦਾ ਤੁਹਾਨੂੰ ਪਤਾ ਕੰਮ ਹੈਗਾ, ਉਸ ਕਰਕੇ ਨਾ ਥੋੜਾ ਟਾਈਮ ਨੀ ਮਿਲ ਰਿਹਾ, ਟਾਈਮਿੰਗ ਮੈਚ ਨੀ ਹੋ ਰਹੀ ਤੋਂ ਅਸੀਂ, ਬਹੁਤ ਮਤਲਬ ਮਨ ਹੈਗਾ ਜਾਣ ਤੇ ਤੇ ਵੈਸੇ ਉਹਦੇ ਲਈ ਕਿੰਨੇ ਕੁ ਦਿਨ ਲੱਗਦੇ ਜਾਂਦੇ ਹਜ਼ੂਰ ਸਾਹਿਬ ਅਗਰ ਅਸੀਂ ਜਾਣਾ
ਦੋ- ਦਿਨ ਦਾ ਦੋ- ਦਿਨ ਦਾ ਸਫ਼ਰ ਜੇ ਦੋ ਦਿਨ ਜਾਂਦੇ ਲੱਗਦੇ ਜੇ ਦੋ- ਦਿਨ ਆਉਂਦੇ ਲੱਗਦੇ ਜੀ ਤੇ ਪੰਜ- ਦਿਨ ਸਾਨੂੰ ਉੱਥੇ ਰਹਿਣਾ ਪੈਂਦਾ, ਪੰਜ- ਦਿਨਾਂ ਚ ਕੀ ਹੁੰਦਾ ਜੀ ਇੱਕ ਦਿਨ ਤੇ ਗੁਰਪੁਰਬ ਹੁੰਦਾ ਜੇ ਨਗਰ ਕੀਰਤਨ ਇੱਕ ਦਿਨ ਆਪਣਾ ਲੋਕਲ ਗੁਰਦੁਆਰੇ ਚ ਨਿਕਲ ਜਾਂਦਾ ਇੱਕ ਦਿਨ ਆਪਣਾ ਉੱਥੇ ਨਿਕ ਨਿਕਲ ਜਾਂਦਾ, ਨਾਨਕ ਜੀਰੇ, ਬੀਦਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪਾਣੀ
ਮਤਲਬ ਉਹ ਅੱਛਾ, ਅੱਛਾ ਠੀਕ ਹੈ, ਤੇ ਉਹ ਕਿੰਨੀ ਕੁ ਦੂਰ ਹੈਗਾ। ੱਥੋਂ ਦੀ ਹਜ਼ੂਰ ਸਾਹਿਬ ਤੋਂ
ਇਹ ਹੈਗਾ ਤਿੰਨ-ਸੌ ਕਿਲੋਮੀਟਰ ਜੇ, ਤਿੰਨ-ਸੌ ਕਿਲੋਮੀਟਰ‌ ਏ ਅੱਗੇ। ਪੰਜ-ਚਾਰ ਜਾਂ ਪੰਜ ਘੰਟੇ ਲੱਗਦੇ ਜੇ।
ਉਦੋਂ ਵੀ ਇੰਨਾ ਟਾਈਮ ਲੱਗ ਜਾਂਦੈ।
ਹਾਂ ਚਾਰ ਜਾਂ ਪੰਜ ਘੰਟੇ
ਅੱਛਾ।
ਹਾਂਜੀ।
ਚਲੋ ਵਧੀਆ ਦਰਸ਼ ਨੀ ਮਿਲੇ ਨੇ, ਈ ਬੜਾ ਮਨ ਹੈਗਾ ਵਈ ਜਾਵਾਂਗੇ। ਤੁਸੀਂ ਤਾਂ ਮੈਨੂੰ ਲੱਗਦਾ ਕਾਫੀ ਟ, ਕਾਫੀ ਵਾਰ ਹੋ ਆਏ ਓ ਹੈਨਾ?
ਹਾਂ ਮੈਨੂੰ ਤੇ ਪੰਜ ਸਾਲ ਹੋ ਗਏ ਰੈਗੂਲਰ ਜਾਂਦੇ, ਉਸ ਤੋਂ ਪਹਿਲੇ ਦੋ ਸਾਲ ਗਿਆ ਦਾ ਵਾ ਗੈਪ ਚ
ਅੱਛਾ ਅੱਛਾ, ਨਈ ਨਈ ਬਹੁਤ ਵਧੀਆ, ਤੁਸੀਂ ਤਾਂ ਸਾਡਾ ਵੀ ਬਹੁਤ ਮਨ ਹੈਗਾ। ਬਹੁਤ ਸੁਣਿਆ ਦਾ ਵੇ ਕਿ ਉੱਥੇ ਜਾਓ ਐ ਆਨੰਦ ਆ ਜਾਂਦਾ। ਪਰ ਇਹ ਨਾ ਸ ਟਾਈਮਿੰਗ ਨੀ, ਮਤਲਬ ਜਿੱਦਾਂ ਸਫ਼ ਫਰ, ਦੋ ਦਿਨ ਥੋੜਾ ਮੁਸ਼ਕਿਲ ਮਤਲਬ ਬੱਚਿਆਂ ਨਾਲ, ਤੁਹਾਨੂੰ ਪਤਾ ਬੱਚੇ ਵੀ ਬੜਾ ਪਰੇਸ਼ਾਨ ਕਰਦੇ ਨੇ।
ਹਾਂ ਤੁਹਾਡੇ ਬੱਚੇ ਥੋੜੇ ਛੋਟੇ ਹੈਗੇ ਨੇ ਤਾਂ ਕਰਕੇ, ਨਈ ਬਾਕੀ ਸੰਗਤ ਨਾਲ ਤੇਰੇ ਕੋਈ ਦਿੱ ਕਤ ਨਈ ਐ, ਆਪਣਾ ਸਭ ਕੁਛ ਲੰਗਰ ਪਾਣੀ ਸੇਵਾ ਵਗੈਰਾ ਹੋ ਗਿਆ, ਆਪਣਾ ਸਭ ਕੁਛ ਵਿੱਚ ਈ ਹੁੰਦਾ। ਕੋਈ ਦਿੱਕਤ ਵਾਲੀ ਗੱਲ ਨੀ ਐ, ਆਪਣਾ ਸਾਰੀ ਸੰਗਤ ਈ ਹੁੰਦੀ। ਮੌਸਮ ਤੇ ਦੇਖੋ ਤੇ ਗਰਮੀ ਹੁੰਦੀ ਜੀ ਆਪਣਾ ਚਾਲੀ ਡਿਗਰੀ ਹੋ ਗਿਆ, ਅੱਠਤੀ ਡਿਗਰੀ ਟੈਂਪਰੇ ਚਰ ਰਹਿੰਦਾ ਉੱਥੇ ਆਪਣਾ। ਹਾਂ, ਏਸੀ ਚੱਲਦਾ ਭੈਣ ਜੀ ਉੱਥੇ ਨਾ ਆਪਣਾ ਗਰਮੀ ਪੱਖੇ ਤੇ, ਪੱਖੇ ਤੇ ਏਸੀ ਚੱਲਦੇ। ਦੁਪਹਿਰੇ ਤੇ ਏਸੀ ਚੱਲਦੇ ਹੀ ਚੱਲਦੇ ਨੇ। ਤੇ ਰਾਤੀ ਮਾੜਾ ਜਾ ਹੁੰ ਦਾ, ਪਰ ਏਸੀ ਨਾ ਲਾਈਏ ਪੱਖੇ ਥੱਲੇ ਬਟ
ਮਤਲਬ ਉੱਥੇ ਫੇਰ ਰਹਿਣ ਵਗੈਰਾ ਦੀ ਕੋਈ ਦਿੱਕਤ ਨੀ ਹੈਗੀ ਸਾਨੂੰ, ਮਤਲਬ ਰਹਿਣ ਲਈ ਸ ਨੂੰ ਉਥੇ ਰੂਮਸ ਵਗੈਰਾ, ਹਰ ਚੀਜ਼ ਦੀ ਮਤਲਬ ਫੈਸਿਲਿਟੀ ਹੈਗੀ ਜੇ?
ਹੂੰ।
ਮਤਲਬ ਸਾਨੂੰ ਕੋਈ ਦਿੱਕਤ ਨੀ ਹੈਗੀ ਉੱ ਤੇ ਅਸੀ ਜੇ ਰਹਿਣਾ ਚ
ਨਈ ਨਈ, ਮੈਡਮ ਬੜੇ ਕਮਰੇ ਜੇ ਉਥੇ, ਬਹੁਤ ਕਮ ਰੇ, ਉਹਨਾਂ ਦਾ ਈ ਬਿਲਡੀਗ ਪਲੇ ਰਾਵਾਂ ਨੇ, ਆਪਣਾ ਲੱਖਾਂ ਦੀ ਕਗਾਤ ਉੱਥੇ ਪਹੁੰਚ ਜਾਂਦੇ ਨਾ ਤਾਂ ਵੀ ਉੱਥੇ
ਅੱਛਾ, ਮਤਲਬ ਇਹਨਾਂ ਤੇ ਹੈਗਾ ਅਰੇਂਜਮੈਂਟ? ਕੋਈ ਦਿੱਕਤ।
ਹਾਂ ਤਿੰਨ ਚਾਰ ਬਿਲਡਿੰਗ ਨੇ ਇੱਕ ਸਤਾਰਾਂ ਮੰਜ਼ਲੀ ਹੈ। ਇੱਕ ਫਲੋਰ ਤੇ ਆਪਣਾ ਤਿੰਨ ਕਮਰੇ ਨੇ ਤੇ ਉਸ ਹਿਸਾਬ ਨਾਲ ਹਿਸਾਬ ਨਾਲ ਤੁਸੀਂ ਹਿਸਾਬ ਲਾ ਲਓ ਕਿੰਨਾ ਕਮਰਾ ਹੋ ਗਿਆ ਆਪਣਾ ਫਿਰ ਉਸ ਤੋਂ ਬਾਅਦ ਸਰਾਵਾਂ ਨੇ ਆਪਣਾ ਬਾਬਾ ਨਿਧਾਨ ਸਿੰਘ ਜੀ ਦੀ ਹੋ ਹਨਾ ਤੇ ਆਪਣਾ ਲੰਗਰ ਸਾਹਿਬ ਗੁਰ। ਗੁਰਦੁਆਰੇ ਵੀ ਹੋ ਗਈ ਸਰਾਂ ਆਪਣਾ ਹੋਟਲ ਤਾਂ ਚਲੋ ਮੈਂ ਵਿੱਚ ਇੰਕਲੂਡ ਹੀ ਨਹੀਂ ਕੀਤੀ ਮੈਂ ਤੁਹਾਨੂੰ।
ਅੱਛਾ ਅੱਛਾ ਸਰਾਵਾਂ ਹੈ ਗੁਰਦੁਆਰੇ ਉਹ ਵੀ ਅੱਛੀ ਬਣੀ ਹੁੰਦੀ ਮੈਂ ਸੁਣਿਆ ਆ ਕਾਫੀ ਮਤਲਬ
ਰਜਨੇਪਲ ਪਰਾਜ ਵੀ ਤਿੰਨ ਸੋ ਚਾਰ ਸੌ ਰੁਪਏ ਇੱਕ ਦਿਨ ਦੇ ਡਬਲ ਬੈਡ ਹੁੰਦੇ ਨੇ ਰੂਮ ਚ ਦੋ ਸਿੰਗਲ ਬੈਡ ਸੋਫਾ ਦੋ। ਬਾਥਰੂਮ ਬਾਲਕਨੀ ਹੋ ਗਈ।
ਅੱਛਾ ਅੱਛਾ ਨਹੀਂ ਫਿਰ ਤਾਂ ਵਧੀਆ ਬਹੁਤ ਵਧੀਆ ਆਰਾਮ ਮਤਲਬ ਕੋਈ ਦਿੱਕਤ ਦੀ ਗੱਲ ਨਹੀਂ। ਬੱਚਿਆਂ ਨਾਲ ਤਾਂ ਵੈਸੇ ਵੀ ਤੁਹਾਨੂੰ ਪਤਾ ਬੱਚਿਆਂ ਸਿਰ ਹਾਂ ਚਲੋ ਹਾਂ ਚਲੋ ਚੰਗਾ ਵੀਰ ਜੀ ਚੰਗਾ ਚੰਗਾ ਵੀਰ ਸਤਿ ਸ਼੍ਰੀ ਅਕਾਲ